ਹਾਂਜੀ ਸ਼ਤਿ ਸ੍ਰੀ ਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ
ਬਸ ਮੇਰੀ ਤੇ ਵਧੀਆ ਐ ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜੀ ਮੈਂ ਠੀਕ ਹਾ ਹੋਰ ਕੀ ਕਰ ਰੇ ਸੀ
ਕੁਛ ਨੀ ਬਸ ਮੈਂ ਬੈਠੀ ਹੋਈ ਸੀ ਮੈਂ ਤੁਹਾਡੇ ਨਾ ਤੁਹਾਨੂੰ ਹੀ ਫੋਨ ਕਰਨਾ ਸੀ ਮੈਂ ਕਿਆ ਚਲ ਇਹਨਾਂ ਨੂੰ ਫੋਨ ਕਰਣੀ ਆ।
ਅੱਛਾ ਸਾਰਾ ਤੇ ਬਹੁਤ ਅੱਛੀ ਗੱਲ ਹੋ ਗਈ ਸੇਮ ਟਾਇਮ ਤੇ ਯਾਦ ਕੀਤਾ
ਹੂੰ ਫੋਨ ਕਰਨ ਹੀ ਲੱਗੀ ਸੀ
ਅੱਛਾ ਹਾਂ ਹੋਰ ਬੱਚੇ ਠੀਕ ਨੇ ਤੁਹਾਡੇ
ਹਾਂਜੀ, ਹਾਂਜੀ ਸਭ ਵਧੀਆ
ਆ ਹੋਰ ਰੋਟੀ ਖਾ ਲਈ
ਹਾਂਜੀ ਰੋਟੀ ਸਭ ਪਾਣੀ ਹੋਗਆ ਬਸ ਹੁਣ ਸ਼ਾਮ ਦੀ ਭੁੱਖ ਲੱਗੀ ਏ ਸ਼ਾਮ ਦੀ ਭੁੱਖ ਦਾ ਇੰਤਜ਼ਾਮ ਕਰਨਾ ਹੁਣ
ਹਾਂ ਉਹ ਤੇ ਹੈ ਹੀ ਹੀ ਐ ਸ਼ਾਮੀ ਬੱਚੇ ਸਨੈਕਸ ਮੰਗਦੇ ਨੇ ਫੇਰ ਸਬਜੀ਼ ਔਰ ਫੇਰ ਇਹ ਵੀ ਨੀ ਕਿ ਸਬਜ਼ ਸੇਮ ਹੋਵੇ ਸਬ ਦੀ ਅਲਗ-ਅਲਗ ਡਿਮਾਂਡਸ ਹੁੰਦੀਆਂ ਕਿ ਅਸੀਂ ਐ ਖਾਣਾ ਅਸੀਂ ਔ ਖਾਣਾ
ਸਕ ਹਾਂਜੀ
ਹਾਂ ਹੋਰ ਸੁਣਾਓ?
ਬਾਕੀ ਮੈਂ ਤੁਹਾਨੂੰ ਪੁੱਛਣਾ ਸੀ? ਕਿ ਅ ਉਸ ਦਿਨ ਮੈਂ ਤੁਹਾਡਾ ਏ ਘਰ ਆਈ ਨੀ ਸੀ।
ਹਾਂਜੀ, ਹਾਂਜੀ
ਤੇ ਤੁਸੀਂ ਉਸ ਦਿਨ ਦੋ ਚਿਕਨ ਬਣਾਏ ਸੀ, ਵਾਲਾ ਕਿਹੜਾ ਚਿਕਨ ਸੀ
ਅ ਚਿਕਨ ਟਿੱਕਾ ਅ ਚਿਕਨ ਟਿੱਕਾ ਔਰ ਚਿਲੀ ਚ
ਚਲੀ ਚਿਕਨ ਹਾ ਦੋਨੋ ਬਣਾਏ ਸੀ ਬੜੇ ਹੀ ਸਵਾਦ ਬਣੇ ਸੀ।
ਹ ਤੁਹਾਨੂੰ ਅੱਛਾ ਲੱਗੇ,
ਹਾਂ ਬੜੇ ਹੀ ਸਵਾਦ ਸੀ ਤੇ ਫੇਰ ਉਸ ਦਿਨ ਤੇ ਪੁੱਛਣਾ ਭੁੱਲ ਗਈ ਤੇ ਮੈਂ ਚਲ ਸੋਚਿਆ ਅੱਜ ਪੁੱਛ ਲੈਨੀ ਆ ਫੋਨ ਕਰਕੇ ਬਣਾਵਾਂ ਕਿਵੇਂ ਬਣਾਇਆ ਸੀ ਇਹਨਾਂ ਨੇ ਬੜੇ ਈ ਸਵਾਦ ਬਣਿਆ ਸੀ
ਅੱਛਾ, ਅੱਛਾ ਹਾਂ ਫਰੇਾਅਰ ਤੇ ਹੋਏਗਾ ਹੀ ਤੁਹਾਡੇ ਘਰ ਏਅਰ ਫੈਰਾਇਰ ਹਾਂ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਬਣਦਾ ਹੈ ਚਿੱਲੀ ਚਿਕਨ ਤੋ ਚਿਕਨ ਟਿੱਕਾ ਤੇ ਉਹਦੇ ਵਿੱਚ ਬਣਦਾ ਤੇ ਤਾਂ ਹੀ ਅੱਛਾ ਲੱਗਦਾ ਹੈ ਸਾਨੰ ਤੇ ਬਾਕੀ ਅਸੀਂ ਤਵੇ ਤੇ ਨਾ ਅੱਛਾ ਨੀ ਬਣ ਪਾਦਾ ਐ, ਹਾਂ ਤੇ ਉਹਨੂੰ, ਪਹਿਲਾਂ ਨਾ ਅ ਚਿਕਨ ਟਿੱਕਟਾ ਨੂੰ ਮੈਰੀਨੇਟ ਕਰਨਾ ਪੈਂਦਾ ਹੈ ਜਿਵੇਂ, ਉਹਨੂੰ ਚਾਪ ਨੂੰ ਮੈਰੀਨੇਟ ਕਰਦੇ ਆ ਹਨਾ। ਲਾਈਕ ਜਿਵੇਂ ਸਭ ਤੋਂ ਪਹਿਲਾਂ ਅਸੀਂ ਦਹੀਂ ਦਹੀਂ ਲੈਣੀ ਹੈਏ ਦਹੀਂ ਦਾ ਅਸੀਂ ਪਾਣੀ ਕੱਢ, ਕਹਿੰਦਾ ਪਹਿਲੇ ਤੇ ਹੈਨਾ ਦ ਪਾਨੀ ਕੱਢ ਲਿਆ ਫਿਰ ਉਸ ਤੋਂ ਬਾਅਦ ਆਪਾਂ ਚਿੱਤਰ ਨੂੰ ਤਾਂ ਪਹਿਲੇ ਬੋਛ ਕਰ ਹੀ ਲਓਗੇ ਅੱਛੇ ਨਾਲ, ਫਿਰ ਉਹਦੇ ਵਿੱਚ ਤੁਸੀਂ ਦਹੀ ਪਾਨੀ ਐ, ਸਾਰੇ ਮਸਾਲੇ ਐਡ, ਫਿਰ ਕਹਿੰਦੇ ਨੁਣ ਤੇ ਮਿਰਚ ਮਸਾਲਾ, ਸਾਲਾ ਔਰ ਮੇਨ, ਮੇਨ ਜੋ ਚੀਜ਼ ਹੁੰਦੀ ਐ ਉਹਦੇ ਵਿੱਚ ਲਸਣ ਅਦਰਕ, ਔਰ ਮਿਰਚਾਂ ਦਾ ਪੇਸਟ
ਅੱਛਾ-ਅੱਛਾ ਤੇ ਤੁਸੀਂ ਇਹ ਜੋ ਪੇਸਟ ਹੈਗਾ ਤੁਸੀਂ ਬਜਾਰੋ ਪੁਜਾਰ ਦਾ ਵੀ ਆਦਾ ਨਾ,
ਹਾਂਜੀ-ਹਾਂਜੀ-ਹਾਂਜੀ ਪੁਜਾਰ ਦਾ ਵੀ ਆਦਾ ਪਰ ਲਿਖ ਕਿੰਨਾ ਸੀ ਬਾਜ਼ਾਰ ਦਾ ਨਹੀਂ ਯੂਜ ਨਹੀਂ ਕਰਦੇ ਕੁਝ ਪਤਾ ਨਹੀਂ ਹੁੰਦਾ ਕਿ ਉਹ ਕਦੋਂ ਦਾ ਵਿੱਚ ਪੈਕ ਐ, ਪੈਰ ਚੀਜ਼ਾਂ ਜਿਆਦਾ ਯੂਜ ਨਹੀਂ ਕਰਦੀ। ਮੈਂ ਘਰ ਦੀ ਜੋ ਫਰੈਸ਼ ਆਦੀ, ਮੈਮ ਉਹੀ ਯੂਜ ਕਰਦੀ ਆਂ ਮੈਨੂੰ ਐ ਪੈਕ ਚੀਜ਼ਾਂ ਤੇ, ਫਾਸਟ ਨਿਊ ਪਾਂਦਾ ਹੈਨਾ ਤੇ ਫਿਰ, ਕਲਸ ਮੇਨ ਲਸਣ ਹੈਗਾ ਲਸਣ ਦਾ ਟੇਸਟ ਅਗਰ ਤੁਹਾਨੂੰ ਲਸ ਅੱਛਾ, ਲੱਗਦਾ ਤੇ ਤੁਸੀਂ ਲਸਣ ਸਾਰਾ ਪਾ ਸਕਦੇ ਹੋ।
ਹਾਂ ਲਸਣ ਦਾ ਤੇ ਲੇਵਲ ਵਧੀਆ ਆਉਦੇ ਨੇ, ਕਿਸੇ ਚੀਜ਼ ਵਿੱਚ ਵੀ ਪਾ ਲੋ ਤੇ ਫਲੇਬਲ ਬਹੁਤ ਵਧੀਆ,
ਹਾਂਜੀ-ਹਾਂਜੀ, ਲਸਣ ਵਧੀਆ ਲੱਗਦਾ ਤੇ ਮੈਂ ਲਸਣ ਅੱਛੇ ਨਾਲ ਦਦੀ ਆ ਤੇ ਫਿਰ ਉਹਨੂੰ ਮਤਲਬ ਮੈਰੀਨੇਸ਼ਨ ਸਰ ਮੈਂ ਬਹੁਤ ਅੱਛਾ ਕਾਰ ਰੈਡੀ ਕਰਕੇ ਸ਼ਰਾਬ ਦਿੰਦੀ ਆ ਥੋੜੀ ਦੇਰ ਵਾਸਤੇ ਜਿਵੇਂ ਇੱਕ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਵੈਸੇ ਤੇ ਅੱਧਾ ਘੰਟਾ ਵੀ ਉਹ ਤੁਰਦਾ ਸੇ ਉਸ ਤੋਂ ਬਾਅਦ ਆਪਾਂ ਉਹਨੂੰ ਫਰੈਡਸ ਕਰ ਲੈਦੇ ਆਂ ਕੁੱਛ ਨਹੀਂ ਹੈਲੋ
ਜੀ ਆਵਾਜ਼ ਆ ਰਹੀ ਹ
ਹਾਂਜੀ ਹਾਂਜੀ ਤੁਹਾਡੀ ਆਵਾਜ਼ ਟਕ ਇਸੇ ਵਿੱਚ
ਅੱਛਾ ਜੇ ਮੈਂ ਕਿਹਾ ਜੀ ਫਰਾਈਜ ਫਿਰ ਇਦਾ ਹੀ ਰੱਖ ਦੇਣਾ
ਹਾਂ ਉਹਦੇ ਵਿੱਚ ਤੁਸੀਂ ਸਬਜ਼ੀਆਂ ਸਬਜੀਆਂ ਵੀ ਪਕਾਣੀਆਂ ਨਾ ਜੀਆ ਵੀ ਪਾ ਲੈਣਾ ਮੈਰੀਨੇਸ਼ਨ
ਨੈਗਟਿਵ ਸਟਿਮਲਾ ਮਿਰਚ ਪੈ ਜਾਏਗੀ ਪਿਆਜ ਪੈ ਜਾਏਗਾ।
ਪਿਆਜ ਟਮਾਟਰ ਸ਼ਿਮਲਾ ਮਿਰਚ ਹਾਂਜੀ-ਹਾਂਜੀ, ਥੋੜਾ ਵੱਡੇ-ਵੱਡੇ ਕਟਨਾ ਹਾਂ ਤੇ ਮੈਰੀਨੇਸ਼ਨ ਹਾਂ, ਹਾਂ-ਹਾਂ ਹਾਂਜੀ-ਹਾਂਜੀ ਸਕਰ ਹਾਂਜੀ-ਹਾਂਜੀ ਵੈਸੇ, ਬਸ ਐਦਾ ਮੈਰੀਨੇਸ਼ਨ ਨਹੀਂ ਹੁੰਦਾ ਮੇਨ ਮੈਡੀਸਨ ਤੁਸੀਂ ਕਸੂਰੀ ਮੇਥੀ, ਵੀ ਪਾ ਲੈਨਾ ਤੇ ਪਹਿਲਾਂ ਸਾਰੇ ਮਸਾਲੇ ਚ ਤੁਹਾਨੂੰ ਅੱਛਾ ਲੱਗਦੇ ਨੇ ਟੇਸਟ ਕਰ ਲੈਣਾ ਸਹੀ ਲੱਗੇਗਾ ਤੇ ਠੀਕ ਹੈ ਫੇਰ ਜੋ ਚੀਜ਼ ਘੱਟ ਲੱਗੀ ਉਹ ਪਾ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਬਸ ਉਹਨੂੰ ਫਰਾਇਰ ਵਿੱਚ ਦਸ ਮਿੰਟ ਵਾਸਤੇ ਰੱਖਣਾ ਆ ਬਾਕੀ ਅੱਠ ਮਿੰਟ ਲੱਗਦੇ ਨੇ ਵੈਸੇ ਤੇ ਸਬਜ਼ੀਆਂ ਅ ਰਭ ਦੇ ਬਾਅਦ ਚ ਪਾਨਾ ਲੇਕ ਅਗਰ ਤੁਸੀਂ ਸਬਜ਼ੀਆਂ ਵੀ ਦਸ ਮਿੰਟ ਵਾਸਤੇ ਕਰ ਦੋਗੇ ਤੇ ਸਬਜ਼ੀਆਂ ਨਾ ਜਲ ਜਾਂਦੀਆਂ ਤੇ ਤੁਸੀਂ ਸਬਜ਼ੀਆਂ ਨੂੰ ਬਾਅਦ ਚ ਪਾਉਣਾ
ਤੇ ਅੱਛਾ ਦੱਸੋ ਕਿ ਦੋਨਾਂ ਦਾ ਫਿਰ ਮੈਰੀਨੇਸ਼ਨ ਵੱਖਰਾ ਵੱਖਰਾ ਕਰਾਂ ਇਕੱਠਾ ਹੀ ਮੈਰੀਨੇ ਮੈਰੀਨੇਸ਼ਨ ਕਰਦਾ
ਅਹ ਚਲੀ ਚਿਕਨ ਦਾ ਪੁੱਛ ਰਹੇ ਹੋ
ਤੁਸੀਂ ਕਹਿਣਾ ਪਹਿਲੇਾਂ ਮੈਰੀਨੇਟ ਕਰਨਾ ਹੈ ਫਿਰ ਉਹਹਨੂੰ ਫਰਾਈ ਵਿੱਚ ਪਾਉਣਾ ਹੈ
ਹਾਂ ਮੈਰੀਨੇ ਮੈਰੀਨੇਟ ਤੋਂ ਉਹਨੂੰ ਇਕੱਠਾ ਹੀ ਕਰਨਾ ਹੈ ਚਿਕਨ ਨੂੰ
ਤੇ ਫਿਰ ਸਬਜ਼ੀਆਂ ਵੱਖਰੀਆਂ ਕਰਨੀਆਂ ਫਰਾਏਰ ਵਿੱਚ
ਹਾਂ ਜਿਵੇਂ ਤੁਸੀਂ ਪਹਿਲਾਂ ਚਿਕਨ ਰੱਖਤਾ ਚਿਕਨ ਰੱਖਤਾ ਚਿਕਨ ਨੂੰ ਦਸ ਮਿੰਟ ਰੱਖਣਾ ਨਾ ਤੁਸੀਂ ਦਸ ਮਿੰਟ ਤੁਸੀਂ ਚਿਕਨ ਨੂੰ ਐਲਫੈਰਿਸ਼ ਰੱਖੋਗੇ ਫੇਿਰ ਉਸ ਤੋਂ ਬਾਅਦ ਜਦੋਂ ਅੱਠ ਮਿੰਟ ਹੋ ਜਾਣਗੇ ਫੇਿਰ ਤੁਸੀਂ ਸਬਜ਼ੀਆਂ ਵੀ ਪਾ ਦੇਣਾ ਉਹਦੇ ਵਿੱਚ ਹੀ ਮੇਰਾ ਕਹਿਣ ਦਾ ਮਤਲਬ ਹੈਏ ਹਾਂ ਮੇਰਾ ਕਹਿਣ ਦਾ ਮਤਲਬ ਹੈ ਸਭ ਜੀਆਂ ਨੂੰ ਤੁਸੀਂ ਸਿਰਫ ਦੋ ਮਿੰਟ ਪਕਾਉਣਾ ਹੈ ਕਿਉਂਕਿ ਫੇਿਰ ਉਹ ਸੜ ਜਾਂਦੀਆਂ ਨੇ ਹਾਂਜੀ ਤੇ ਇ ਤੇ ਸਾ ਸਾਡੇ ਚਿਕਨ ਟਿੱਕਾ ਦੀ ਰੈਸਪੀ ਹੋ ਗਈ ਉਹ ਤੇ ਬਿਲਕੁਲ ਸੇਮ ਵੈਸੇ ਹੀ ਬਣਦਾ ਮਤਲਬ ਮਤਲਬ ਜਿਵੇਂ ਅਸੀਂ ਅਹ ਪਨੀਰ ਟਿੱਕਾ ਬਣਾਦੇ ਹਾਂ ਹਨਾ
ਹਾਂ ਹਾਂ
ਹਾਂਜੀ ਬਣਾ ਕੇ ਵੇਖਣਾ ਤੁਸੀਂ ਬਹੁਤ ਸਵਾਦ ਬਣਦਾ ਹੈ ਵੀ ਨਾਲੇ ਅਹ ਚਿਲੀ ਚਿਕਨ ਅ ਚਿਲੀ ਚਿਕਨ ਦਾ ਵੀ ਵੈਸ ਹੈ ਜੈਸੇ ਜਿਵੇਂ ਮੰ ਮਨਚੂਰੀਅਨ ਨੀ ਬਣਾਉਂਦੇ ਅਸੀਂ ਉਵੇ ਬੰਦਾ ਬਸ ਉਹਦੇ ਵਿੱਚ ਸਾਨੂੰ ਚਿ ਕਰਨ ਨੂੰ ਪਹਿਲਾਂ ਨਾ ਡੀਪ ਫਰਾਈ ਕਰਨਾ।
ਅੱਛਾ-ਅੱਛਾ।
ਹਾਂ, ਚਿਕਨ ਹਾਂ ਚਿਕਨ ਨੂੰ ਡੀਪ ਫਰਾਈ ਕਰ ਲੈਣਾ ਤੁਸੀਂ ਔਰ ਅਗਰ ਤੁਸੀਂ ਓਇਲੀ ਨਹੀਂ ਖਾ ਖਾਂਦੇ ਹੋ ਤੇ ਉਹਨੂੰ ਬਟਰ ਵਿੱਚ ਥੋੜਾ ਜਿਹਾ ਮਤਲਬ ਉਹਨੂੰ ਕਰ ਲੈਣਾ।
ਸ਼ੈਲੋ ਫਰਾਈ ਕਰ ਲੈਨਾ।
ਹਾਂ। ਵੈਸੇ ਤਾਂ ਮੈਂ ਤੇ ਓਇਲ ਖਾ ਲੈਂਦੀ ਹਾਂ ਤੇ ਮੈਂ ਤੇ ਡੀਪ ਫਰਾਈ ਕਰ ਲੈਂਦੀ ਹਾਂ ਡੀਪ ਫ੍ਰ ਬਹੁਤ ਅਲੱਗ ਟੇਸਟ ਆਉਂਦਾ ਹੈ ਬਟ ਉਹਨੂੰ ਵੀ ਥੋੜੀ ਦੇਰ ਪਹਿਲੇ ਰੱਖਣਾ ਪੈਂਦਾ ਜਿਵੇਂ ਤੁਸੀਂ ਚਿਕਨ ਵਾਸ਼ ਕਰ ਲਿਆ ਫਿਰ ਉਹਦੇ ਵਿੱਚ ਥੋੜਾ ਮੈਂ ਅਰਾ ਰੋਟ ਹਾਂ ਉਹਦੇ ਵਿੱਚ ਮੈਂ ਥੋੜਾ ਅਰਾ ਰੋਟ ਪਾ ਦਿੰਦੀ ਹਾਂ ਔਰ ਮਸਾਲੇ ਪਾ ਦਿੰਦੀ ਹਾਂ ਗਾਰਲਿਕ ਅ ਆਈ ਵਾਲਾ ਪੇਸਟ ਪਾ ਲੈਂਦੀ ਹਾਂ ਅਦਰਕ ਲਸਣ ਵਾਲਾ ਮਿਰਚਾਂ ਦਾ ਪੇਸਟ ਪਾ ਲੈਂਦੀ ਹਾਂ ਔਰ ਫੇਿਰ ਇਹਨੂੰ ਮੈਂ ਅੱਧੇ ਘੰਟੇ ਵਾਸਤੇ ਰੱਖ ਦਿੰਦੀ ਹਾਂ ਫੇਿਰ ਇਹਨੂੰ ਮੈਂ ਤਾਲੈਂ ਮੀਆਂ
ਅੱਛਾ
ਫਿਰ ਤਾਲ ਕੇ ਫਿਰ
ਹਾਂ ਉਹੀ ਨਾ ਤਾਲ ਕੇ ਫੇਿਰ ਕਰੰਚੀ ਹੋ ਜਾਂਦੀ
ਹਾਂ, ਉਹੀ ਨਾ ਕਰੰਚੀ ਹੋ ਜਾਂਦੇ ਆ ਸ਼ੈਲੋ ਫਰਾਈ ਚ ਉਹ ਚੀਜ਼ ਨਹੀਂ ਆਉਂਦੀ ਹੈ।
ਸੈਲੋ ਫਰਾਾਈ ਨਹੀਂ ਆਂਦੀ।
ਹਾਂਜੀ, ਫਿਰ ਉਸ ਤੋਂ ਬਾਅਦ ਤੁਸੀਂ ਵੈਜਿਸ ਕੱਟਣੀ ਹੈ ਜਿਵੇਂ ਅਸੀਂ ਹੋ ਹੋਰ ਚੀਜ਼ਾਂ ਬਣਾਦੇ ਹ ਵੈਜਿਸ ਕੱਟ ਕੇ ਸਾਰੀ ਸੋਸਿਸ ਪਾਕੇ ਸੈਸਮੇ ਸੀਡਸ ਪਾ ਕੇ ਹੈਨਾ, ਮਸਾਲੇ- ਮਸੂਲੇ ਪਾ ਕੇ ਆਪਣਾ ਅ ਲੂਣ, ਮਿਰਚ, ਮਸਾਲਾ ਸਾਰੇ ਪਾ ਕੇ ਉਹਦੇ ਵਿੱਚ ਬਸ ਤੁਸੀਂ ਉਹ ਫਰਾਈ ਜੋ ਕੀਤਾ ਚਿਕਨ ਆਪਣਾ ਉਹਨੂੰ ਤੁਸੀਂ ਮਿਕਸ ਕਰ ਲੈਣਾ ਉਹਦੇ ਵਿੱਚ। ਇਏਦਾਂ ਹੀ ਮਨਚੂਰੀਅਨ ਬਣਦਾ।
ਹਾਂ, ਅੱਛਾ-ਅੱਛਾ ਜੀ
ਹਾਂ। ਬਹੁਤ ਇਹ ਚਿੱਲੀ ਚਿਕਨ ਜ਼ਿਆਦਾ ਸਵਾਦ ਬਣਦਾ ਹੈ ਚਿਲੀ ਚਿਕਨ ਤੇ ਮੈਂ ਬਣਾਉਂਦੀ ਰਹਿੰਦੀ ਹਾਂ ਚਿਕਨ- ਚਿਕਨ ਤਾਂ ਬਹੁਤ ਅੱਛਾ ਬਣਦਾ ਹੈ
ਹਾਂ, ਮੈਨੂੰ ਨਾ ਕਾਫ਼ੀ ਸਵਾਦ ਲੱਗਿਆ ਸੀ ਤੇ ਫੇਿਰ ਮੈਨੂੰ ਤੇ ਮੈਂ ਖੁਦ ਪਹਿਲੀ ਵਾਰ ਨਾਮ ਸੁਣੇ ਸੁਨਿਆ ਚੀਲੀ ਚਿਕਨ ਤੇ ਚਿਕਨ ਟਿੱਕਕਾ ਮੈ ਕਿਹਾ ਮੈਤੇ ਕਦੀ ਬਣਾਇਆ ਏਵੇ ਦਾ ਚਿਕਨ ਤੇ ਪੁੱਛਾਗੀ ਕਿਵੇਂ ਬਣਾਇਆ?
ਅੱਛਾ ਹਾਂ ਮੈਂ ਤੇ ਬਣਾਉਂਦੀ ਰਹਿੰਦੀ ਹਾਂ ਮੈਨੂੰ ਤੇ ਅੱਛੇ ਲੱਗਦੇ ਨੇ ਬਾਕੀ ਸਾਡੇ ਘਰ ਖਾਂਦੇ ਰਹਿੰਦੇ ਨੇ। ਸਾਰੇ ਤੇ ਫੇਰ ਬਣਾ ਲਈਦਾ।
ਸਹੀ ਗੱਲ ਹੈ।
ਹਾਂ, ਆਨਾ ਫਿਰ ਤੁਸੀਂ ਮ ਮੈਂਨ ਤੇ ਹੋਰ ਵੀ ਬਹੁਤ ਸਾਰੇ ਬਣਾਉਣੇ ਆਉਂਦੇ ਨੇ ਚਿਕਨ ਖਵਾਵਾਂਗੀ ਤੁਹਾਨੂੰ ਘਰ ਆਨਾ।
ਹਾਂ ਮੈਂ ਆਵਾਂਗੀ।
ਹਾਂ, ਨਾਲ ਇਹਦੇ ਅਸੀਂ ਚਟਨੀ ਬਣਾ ਲੈਂਦੇ ਹਾਂ ਧਨੀਏ ਦੀ ਪੁਦੀਨੇ ਦੀ।
ਹਾਂ, ਨਾਲ ਸਵਾਦ ਲੱਗਦੀ ਹੈ ਚਟਨੀ ਵੀ ਨਾ।
ਹਾਂਜੀ, ਆਣਾ ਫਿਰ ਘਰ ਤੁਸੀਂ।
ਹਾਂਜੀ ਨਾ। ਹਾਂਜੀ-ਹਾਂਜੀ। ਠੀਕ ਹੈ ਠੀਕ।
ਹਾਂਜੀ, ਚਲੋ ਫੇਿਰ ਠੀਕ ਹੈ ਕਰ ਠੀਕ ਹੈ। ਸਤਿ ਸ੍ਰੀ ਅਕਾਲ।